ਹਾਂ ਹਾਂਜੀ ਸਸ ਹੀ ਕਾਲ ਜੀ। ਹਾਂਜੀ ਸਸ ਰੀ ਅਕਾਲ ਜੀ, ਸਸ ਰੀ ਅਕਾਲ ਜੀ ਠੀਕ ਹੋ।
ਠੀਕ ਹੋ? ਹਾਂਜੀ ਠੀਕ ਹੋ? ਸਭ ਪਰਿਵਾਰ ਠੀਕ ਐ। ਹੈਲੋ,
ਹੈਲੋ ਹਾਂਜੀ, ਅੱਛਾ ਜੀ ਹੋਰ ਕੀ ਕਰ ਰਹੇ ਹੋ?
ਬਸ ਗੁਰਦੁਆਰੇ ਜਾ ਰਹੇ ਹਾਂ, ਗੁਰਦੁਆਰੇ ਜਾਂਦੇ ਮੈਂ ਗੁਰਦੁਆਰੇ ਜਾਂਦੀ ਪਈ ਆਂ। ਹੈਲੋ, ਆਵਾਜ਼ ਨਹੀਂ ਆ ਰਹੀ।
ਹਾਂਜੀ,
ਆਵਾਜ਼ ਆਰੀ
ਹਾਂਜੀ,
ਥੋੜਾ ਦੂਰ ਕਰਕੇ ਹੈਲੋ, ਪ ਹੈਲੋ, ਹੈਲੋ ਆਵਾਜ਼ ਨਹੀਂ ਆ ਰਹੀ ਮੇਰੀ।
ਹੈਲੋ,
ਆਵਾਜ਼ ਨਹੀਂ ਆਦੀਂ ਪਈ ਮੇਰੀ। ਹੈਲੋ, ਹਾਂਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਠੀਕ ਹੋ?
ਹਾਂਜੀ ਹਾਂਜੀ, ਸਨਾਓ।
ਵਧੀਆ ਜੀ ਵਧੀਆ ਬਹੁਤ ਵਧੀਆ ਹੋਰ?
ਅੱਛ ਅੱਛਾ ਹੋਰ ਕੀ ਕਰ ਰਹੇ ਹੋ ਤੁਸੀਂ?
ਗੁਰਦੁਆਰੇ ਜਾ ਰਹੀ ਸੀ, ਤਿਆਰ ਹੋਈ ਸੀ ਗੁਰਦੁਆਰੇ ਜਾਣ ਦੀ ਵੀ ਆ
ਅੱਛ ਅੱਛਾ ਕਿਹਦੇ ਨਾਲ?
ਬਸ ਕੱਲੀ ਚੱਲ ਰਹੀ ਸੀ, ਜਾ ਰਹੀ ਸੀ। ਦੰ ਹਂ, ਅੱਜ ਸੂਟ ਨਵੇਂ ਆਏ ਨੇਂ।
ਟੀ ਵਰ ਤੇ ਬਾਾਈਕ ਤੇ ਜਾਓ ਗੁਰਦੂ ਸਾਰੇ
ਇੱਧਰ ਜਾਵਾਂਗੇ।
ਅੱਛਾ ਨਾਲ ਹੀ ਹੈਗੀ ਆ, ਦੂਰ ਹੈਗਾ।
ਖਹੜੇ ਹੀ ਹੈਗਾ ਜੀ, ਲਾਗੇ ਆ।
ਅੱਛਾ ਹੋਰ ਘਰ ਪਰਿਵਾਰ ਸਭ ਠੀਕ।
ਹਾਂਜੀ। ਸਭ ਠੀਕ ਐ।
ਤੁਸੀਂ ਇਡਲੀ ਕਿਵੇ ਬਣਾਂਦੇ ਔ?
ਮੈਂ ਇਡਲੀ ਅਹ ਪਹਿਲੇ ਮੈਂ ਲੈਂਦੀ ਹਾਂ ਸੂਜੀ। ਤੇ ਉਹਦੇ ਵਿੱਚ ਨਾ ਥੋੜ੍ਹੀ ਜਿਹੀ ਦਹੀਂ ਪਾਲੋ ਦਹੀਂ ਪਾ ਕੇ ਨਮਕ ਪਾ ਲੋ, ਹਲਕੀ ਦੀ ਮਿਰਚ ਪਾ ਲੋ, ਤੇ ਉਹਦੇ ਵਿੱਚ ਈਨੋ ਪਾ ਲੋ। ਉਹੀ ਲਾ ਕੇ ਨਾ ਮੈਸ਼ ਕਰਲੋ ਅੱਛੀ ਤਰ੍ਹਾਂ। ਤੇ ਰਾਈ ਪਾ ਦੋ ਥੋੜ੍ਹੀ ਜਿਹੀ
ਹਾਂਜੀ।
ਰਾਈ ਪਾ ਕੇ ਰੱਖ ਤੂ ਥੋੜ੍ਹੀ ਦੇਰ ਤਾਂ ਕਿ ਉਹ ਫੈਟ ਜੇ ਥੋੜ੍ਹਾ ਜਿਆ
ਹਾਂਜੀ
ਤੇ ਉਸ ਤੋਂ ਬਾਅਦ ਨਾ ਇੱਕ ਸਟੈਂਡ ਆਂਦਾ ਐ ਇਡਲੀ ਵਾਲਾ ਉਹਦੇ ਉੱਤੇ ਤੇਲ ਲਗਾ ਕੇ, ਤੇ ਇੱਕ ਪਤੀਲਾ ਲਓ ਖਾਲੀ, ਉਹਦੇ ਅਹ ਉਹਦੇ ਵਿੱਚ ਨਾ ਪਾਣੀ, ਪਾਦੋ ਥੋੜਾ ਜਿਹਾ, ਪਾਣੀ ਨੂੰ ਉਬਲ ਦੋ, ਥੋੜਾ ਜਾ, ਉਬਲਣ ਤੋਂ ਬਾਅਦ ਉਹਦੇ ਵਿੱਚ ਸਟੈਂਡ ਰੱਖ ਦਿਉ ਇਡਲੀ ਪਾ ਕੇ ਨਾ ਸਟੈਂਡ ਰੱਖ। ਇੱਕਦੋਂ, ਠੀਕ ਹੈ, ਸਟ ਸਟੈਂਡ ਰੱਖ ਕੇ ਨਾ ਬਸ ਉਹਨੂੰ ਕ ਘੱਟ ਤੋਂ ਘੱਟ, ਪੰਦਰਾਂ ਬਸ ਪੰਦਰਾਂ ਮਿੰਟ ਤੱਕ ਹੋਣ ਦੋ, ਉਹਦੇ ਉਸ ਤੋਂ ਬਾਅਦ, ਇੰਨੀ ਸੋਫਟ ਬਣਦੀ ਹੈ ਨਾ ਇੰਨੀ ਸੋਫਟ, ਟ,
ਹੂੰ ਹੂੰ ਹਮ ਅੱਛਾ
ਤੇ ਸਾਥ ਨਾਲ ਚਾਹੇ ਚਟਨੀ ਬਣਾ ਲਓ ਚਾਹੇ ਨਾਰੀਅਲ ਦੀ ਚਟਨੀ ਬਣਾ ਲੋ ਤੁਸੀਂ
ਚਾਹੇ ਸੌਸ ਲਗਾ ਲੋ ਤੁਸੀਂ
ਚਾਹੇ ਸੋਸ ਨਾਲ ਖਾ ਲਓ ਐਨੀ ਵਧੀਆ ਤੇ ਸੋਫਟ ਬਣਦੀ ਹੈ ਨਾ ਬਾਜ਼ਾਰ ਵਾਕਨ
ਤੁਹਾਨੂੰ ਤੁਹਾਨੂੰ ਇੱਕ ਐਕਟੀਵਾ ਚਲਾਉਣੀ ਆਉਂਦੀ ਐ ਤੁਹਾਨੂੰ ਐਕਟੀਵਾ ਚਲਾਉਣੀ ਆਉਂਦੀ ਐ
ਹਾਂਜੀ ਹਾਂਜੀ ਆਉਂਦੀ ਏ ਮੈਂ ਆਪੇ ਸਿੱਖੀ ਸੀ ਕਿਉਂਕਿ ਮੈਨੂੰ ਸਾਈਕਲ ਆਉਂਦੀ ਸੀ ਸੀਨਾ
ਅੱਛਾ ਜੀ ਸੈਕਲ ਆਉਂਦੀ ਹੋਂਏ ਤੇ ਫੇਰ ਫੇਰ ਐਕਟਿਵਾ ਆ ਜਾਂਦੀ ਏ
ਕਿ ਬੈਲੇੈਂਸ ਬਣਾਣਾ ਆ ਜਾਂਦਾ ਹੈ ਨਾ ਬੰਦੇ ਨੂੰ ਕਿ ਇੱਕ ਤੇ ਬ੍ਰੇਕ ਮਾਰਨੀ ਆਉਂਦੀ ਏ
ਹਾਂਜੀ
ਤੇ ਬੈਲੇੈਂਸ ਬਣਾਣਾ ਆ ਜਾਂਦਾ ਹੈ ਕਿ ਸਿੱਧਾ ਜਾਣੈ
ਹਾਂਜੀ ਹਾਂਜੀ
ਹੋਰ ਤੁਹਾਨੂੰ ਆਉਂਦੀ ਏ
ਜਿਨੂੰ ਨਹੀਂ ਆਉਂਦੀ ਮੈਨੂੰ ਨੀ ਆਉਂਦੀ ਮੈਂ ਨੀ ਸਿਖੀ ਸੀ
ਅੱਛਾ ਜੀ ਜਿਹਨੂੰ ਸਾਈਕਲ ਆਉਂਦੀ ਤੇ ਨਾ ਉਹਨੂੰ ਜਲਦੀ ਆ ਜਾਂਦੀ ਐਕਟਿਵਾ ਕਿਉਂਕਿ ਉਹਨੂੰ ਨਾ ਬੈਲੈਂਸ ਬਨਾਉਣਾ ਆਂਦਾ ਏ ਪਹਿਲੇ ਹੀ ਸਾਮਣੇ ਆਂਦੀ ਹੈ ਨਾ ਐਕਟੀਵਾ ਮਤਲਬ ਸਾਈਕਲ ਤੇ ਬੰਦਾ ਤੇ ਓ ਵੀ ਆਰਾਮ ਨਾਲ ਚਲਾ ਸਕ
ਤੁਸੀਂ ਪਿੱਛੇ ਬਿਠਾ ਲੈਂਦੇ ਹੋ ਕਿਸੇ ਨੂੰ ਮਤਲਬ
ਹਾਂਜੀ ਹਾਂਜੀ ਮੈਂ ਤੇ ਆਰਾਮ ਨਾਲ ਚਲਾ ਲੈਂਦੀ ਹਾਂ ਬਿਠਾ ਕੇ ਦੋ ਤਿੰਨ ਬੰਦੇ ਬਿਠਾ ਲੈਂਦੀ ਆ ਆਰਾਮ ਨਾਲ
ਅੱਛਾ ਮਤਲਬ ਕੋਈ ਗਿਰਨ ਦਾ ਡਰ ਤੇ ਨਹੀਂ ਤੁਹਾਨੂੰ ਲੱਗਦਾ
ਨਹੀਂ ਨਹੀਂ ਮੈਨੂੰ ਕੋਈ ਨੀ। ਕਿਉਂਕਿ ਮੈਨੂੰ ਤੇ ਆਂਦੀ ਏ ਹਾਂਜੀ ਹਾਂਜੀ
ਸਾਡੀ ਕੁੜੀ ਆ ਨਾ ਉਹ ਚਲਾਂਦੀ ਏ ਉਸ ਸੰਭਾਲ ਨੀ ਸਕਦੀ ਹੈ ਕਹਿੰਦੀ ਮੈਨੂੰ ਡਰ ਲੱਗਦਾ ਪਿੱਛੇ ਬਿਠਾਉਂਦੇ ਆ। ਮੈਂ ਨੀ ਬਿਠਾ ਸਕਦੀ ਕਿਸੇ ਨੂੰ ਉ ਕੱਲੀ
ਐਵੇਂ ਦੀ ਕੋਈ ਗੱਲ ਨੀ ਏ ਮਤਲਬ ਡਰ ਡਰ ਹੀ ਤੇ ਅੱਗੇ ਅੱਗੇ ਵੱਧ ਜਾਂਦਾ ਏ ਫਿਰ
ਹਾਂ
ਹੁਣ ਡਰੋਗੇ ਅਤੇ ਅੱਗੇ ਵੀ ਡਰਦੇ ਹੀ ਰਹੋ। ਗੇ ਡਰ ਡਰ ਕੇ ਕੰਮ ਕਰੋਗੇ ਤੇ ਕੋਈ ਕੰਮ ਸਹੀ ਨਹੀਂ ਹੋ ਸਕਦਾ ਫਿਰ।
ਠੀਕ ਏ।
ਹਾਂਜੀ ਤੇ ਬਿਨਾਂ ਡਰ ਕਰੋ ਟਰਾਈ ਕਰੋ ਟਰਾਈ ਕਰਨ ਵਿੱਚ ਕੋਈ ਹਰਜ਼ ਤੇ ਨਹੀਂ ਹੈ
ਨਾ ਨਾ। ਤੁਸੀਂ ਅੰਮਬਰਸਰ ਜਾਂਦੇ ਹੋ?
ਹਾਂ ਜਾਂਨੇ ਹਾਂ ਅਸੀਂ ਗਏ ਸੀ। ਨਿਊ ਈਅਰ ਤੇ ਐਨੇ ਵਧ ਯਾ ਦਰਸ਼ਨ ਹੋਏ ਸੀ।
ਬਾਬਾ ਜੀ ਦੇ
ਇੰਨੇ ਵਧੀਆ ਹਾਂਜੀ ਇਨੀ ਭੀੜ ਵੀ ਹੈਗੀ ਸੀ। ਕੀ ਨਯਾ ਸਾਲ ਹੈਗਾ ਸੀ ਨਾ ਹਰ ਕੋਈ ਐਵੇਂ ਈ ਬੋਲਦਾ ਹੈ ਕਿ ਅਸੀਂ ਬਾਬੇ ਬਾਬਾ ਜੀ ਦੇ ਨਾਲ ਬਾਬਾ ਜੀ ਦੇ ਦਰ ਤੇ ਮਨਾਵਾਂਗੇ ਨਾ
ਹਾਂ -ਹਾਂ ਕਿਸਮਤ ਵਾਲੇ ਹੁੰਦੇ ਨੇ।
ਸਹੀ ਗੱਲ ਏ।
ਬਾਬਾ ਦੀਪ ਸਿੰਘੀ ਦੇ ਵੀ ਗਏ ਸੀ?
ਹਾਂਜੀ ਗਏ ਸੀ। ਪਹਿਲੇ ਇਧਰ ਦਰਸ਼ਨ ਕਰਕੇ ਨਾ। ਤਾਂ ਹੀ ਉੱਧਰ ਗਏ ਸੀ ਅਸੀਂ। ਜਿਵੇਂ
ਅਸੀਂ ਜਿਵੇਂ ਅਸੀਂ ਨਾ, ਜਿਵੇਂ ਅਸੀਂ ਨਾ ਟ੍ਰੇਨ ਤੇ, ਅਸੀਂ ਪਹੁੰਚ ਗਏ ਸੀ ਗਿਆਰਾਂ ਵਜੇ ਤੱਕ। ਕਿ ਅਸੀਂ ਨਾ ਦਰਸ਼ਨ ਮਤਲਬ ਪੂਰੇ-ਪੂਰੇ ਬਾਰਾਂ ਵਜੇ ਮਤਲਬ ਤੀਸ ਦਸੰਬਰ ਨੂੰ ਗਏ ਸੀ ਨਾ ਅਸੀਂ, ਤੇ ਅਸੀਂ ਨਾ ਦਰਸ਼ਨ ਕਰਨੇ ਸੀ। ਕੀ ਪਹੁਚਣਾ ਏ, ਇੱਕ ਤਾਰੀਖ ਨੂੰ ਦਰਸ਼ਨ ਕਰਨੇ ਹੀ ਕਰਨੇ ਨੇ ਬਾਬਾ ਜੀ ਦੇ।
ਕਰਨੇ ਹੀ ਕਰਨੇ ਨੇ। ਹਾਂਜੀ-ਹਾਂਜੀ
ਸਹੀ ਗੱਲ ਏ, ਤੇ ਅਸ ਗਿਆਰਾਂ ਵਜੇ ਸ ਸਵਾ ਗਿਆਰਾਂ ਗਏ ਸੀ, ਤੇ ਸਟੇਸ਼ਨ ਤੇ ਤੇ ਉਸ ਤੋਂ ਅੰਦਰ ਨਾ, ਥੋੜੀ ਬਾਹਰ ਆ ਕੇ ਨਾ, ਬਸ ਮਿਲਦੀ ਏ ਸੇਵਾਦਾਰ ਹੁੰਦੇ ਨੇ ਤੇ ਫ੍ਰਰੀ ਵਿੱਚ ਲੈ ਕੇ ਜਾਂਦੇ ਦੇ ਨੇ ਅੰਦਰ ਤੱਕ ਛੱਡ ਦੇਨੇ
ਏਕ ਮੈਂ ਗਈ ਨੀ ਨਾ ਹੈਗੀ, ਤਾਂ ਮੈਂ ਪੁੱਛ ਤੁਹਾਡੇ ਕੋਲੋਂ
ਅੱਛਾ ਨਹੀਂ ਮੈਂ ਤੇ ਗਈ ਆ ਨਾ, ਤੇ ਤੇ ਸੇਵਾਦਾਰ ਛੱਡਦੇ ਨੇ, ਤੇ ਉਹ ਬਾਕੀ ਤੁਹਾਡੀ ਮਰਜ਼ੀ ਏ ਕਿ ਕਮਰਾ ਲੈਣਾ ਹੈ ਤੇ ਨਹੀਂ ਲੈਣਾ। ਵੈਸੇ ਇੱਥੇ ਬੜੀ ਸਰਾਂ ਹੈ ਗੀਆਂ ਹੈਗੀਆਂ ਨੇ ਉੱਥੇ ਬੰਦਾ ਜਿਹੜੇ ਬੰਦੇ ਕੋਲੋਂ ਪੈਸੇ ਨੀ ਹੈਗੇ ਨਾ, ਰੈਂਟ ਤੇ ਵੀ ਉੱਥੇ ਵੀ ਬੰਦਾ ਰਹਿ ਸਕਦਾ ਹੈ ਆਰਾਮ ਨਾਲ, ਅਗਰ ਖਾਣ ਦੇ ਪੈਸੇ ਨਹੀਂ ਹੈਗੇ ਨਾ, ਤੇ ਬੰਦਾ ਆਰਾ ਆਰਾਮ ਨਾਲ ਖਾ ਵੀ ਸਕਦਾ। ਏ, ਐੰਨੀ ਕਿਰਪਾ ਹੈਗੀ ਉੱਥੇ।
ਲੰਗਰ ਬਾਬਾ ਜੀ ਦਾ ਚੌਵੀ ਘੰਟੇ ਚੱਲਦਾ ਪਿਆ।
ਸਹੀ ਹੈ। ਦਿਨ-ਰਾਤ ਤੁ ਚੱਲਣਾ ਹੀ ਚੱਲਣਾ ਏ ਲੰਗਰ ਨੇ, ਤੇ ਕੋਈ ਆਏ ਚਾਇ ਨਾਂ ਆਏ, ਚਾਏ ਕੋਈ ਦਏ ਚਾਏ ਨਾ ਦੇਏ
ਹਾਂ
ਬਣਨਾ ਹੀ ਬਣਨਾ ਹੈ, ਲੱਖਾਂ ਲੋਕ ਲੱਖ ਲੱਖਾਂ ਲੋਗੋ ਦਾ ਲੰਗਰ ਬਣਦਾ ਏ।
ਜੀ ਈ ਬਹੁਤ ਜ਼ਿਆਦਾ
ਤੁਸੀਂ ਵੀ ਹੋ। ਤੇ ਆਨਾ ਕਿਸੇ ਦਿਨ, ਏਨੇ ਵਧੀਆ ਕੇ
ਤੁਸੀਂ ਸਾਡੇ ਘਰ ਆ ਜਾਣਾ ਮੈਨੂੰ ਨਾਲ ਹੀ ਲੈ ਜਾਣਾ ਅਸੀਂ ਰਲ ਕੇ ਜਾਵਾਂਗੇ ਇੱਥੋਂ, ਠੀਕ ਹੈ।
ਐਨੇਨਾ ਜ਼ਿਆਦਾ ਦਰਸ਼ਨ ਹੋਣਗੇ
ਇਕੱਠੇ ਚਲੇ ਜਾਵਾਂਗੇ ਇੱਥੋਂ। ਰਲ ਕੇ ਚਲੇ ਜਾਵਾਂਗੇ। ਹੈਲੋ ਰਲ ਕੇ ਚਲੇ ਜਾਵਾਂਗੇ ਏਥੋਈ।
ਤੁਸੀਂ ਕਹੋ। ਹਾਂਜੀ ਜਦ ਤੁਸੀਂ ਕਹੋ ਤੁ ਹਾਂਜੀ
ਮੇਰੀ ਆਵਾਜ਼
ਹਾਂਜੀ ਹਾਂਜੀ ਹਾਂਜੀ
ਚਲੋ ਫੇਰ ਰਲ ਕੇ ਚਲੇ ਜਾਵਾਂਗੇ, ਜਦੋਂ ਜਾਣਾ ਹੋਇਆ
ਹਾਂਜੀ ਹਾਂਜੀ ਜਦ ਤੁਸੀਂ ਕਹੋ ਹਾਂਜੀ ਹਾਂਜੀ ਕੋਈ ਨਾ ਅਸੀਂ ਦੱਸ ਦਾਂਗੇ ਤੁਸੀਂ ਤਿਆਰ ਰੈਣਾ ਇਹ ਦੋ ਟ੍ਰਰੇਨਾਂ ਆਉਂਦੀਆਂ ਨੇ
ਅੱਛਾ ਜੀ
ਇੱਕ ਚਾਰ ਚਾਲੀ ਲਈ ਇੱਕ ਛੇ ਵਾਲੀ ਏ ਚਾਰ ਚਾਲੀ ਵਾਲੀ ਪਹੁੰਚਾ ਦੇਂਦੀਏ ਸਾਢੇ ਦਸ ਗਿਆਰਾਂ
ਉਹ ਛੇ ਵਾਲੀ ਬਾਰਾਂ ਵਜੇ
ਹੁੰਦੀ ਏ। ਬਾਰਾਂ ਵਜੇ ਤੱਕ ਪਹੁੰਚਾ ਦਿੰਦੀ ਏ ਆਰਾਮ ਨਾਲ ਛੇ ਘੰਟੇ ਤੇ ਲੱਗਦੇ ਹੀ ਨੇ ਨਾ, ਹਾਂਜੀ ਹਾਂਜੀ ਜਾਣਦਾ ਏ, ਹਾਂਜੀ ਹਾਂਜੀ ਜਾਣਦਾ ਏ, ਉਹ ਮਤਲਬ ਸ਼ਨੀਵਾਰ ਜਾਂਦਾ ਏ।
ਇਤਵਾਰ ਨੂੰ ਆਉਂਦਾ। ਹੈਲੋ। ਛੇ ਛੇ ਵਜੇ ਦੀ ਵਾਪਸੀ ਹੁੰਦੀ ਉਹਨਾਂ ਦੀ
ਆ ਜਾਂਦਾ।
ਬਾਰਾਂ ਵਜੇ ਉਥੇ ਹੂੰ ਜੀ
ਹਾਂਜੀ, ਛੇ ਵਾਲੀ ਟ੍ਰੇਨ ਪੜਦਾ ਪਕੜਦਾ ਏ ਸਵੇਰੇ, ਤੇ ਬਾਰਾਂ ਵਜੇ ਇੱਥੇ ਆ ਜਾਂਦਾ ਏ। ਸਿੱਧਾ ਕੰਮ ਤੇ ਹਾਂਜੀ ਹਾਂਜੀ, ਕਹਿੰਦਾ ਤੇ ਇਹ ਹੈਗਾ ਏ ਵਧੀਆ ਹੋ
ਹੂੰ ਹੂੰ। ਹੋਰ ਕੀ ਕਰ ਰਹੇ ਹੋ ਤੁਸੀਂ?
ਹੋਰ ਬਸ ਬੈਠੇ ਸੀ। ਫੋਨ ਕਰਾ ਤੁਹਾਨੂੰ ਇੰਨੇ ਦਿਨ ਹੋ ਗਏ ਨੇ ਗੱਲ ਨੀ ਹੋਈ।
ਅੱਛਾ ਠੀਕ ਐ।
ਹਾਂਜੀ, ਚਲੋ ਠੀਕ ਹੈ ਮੈਂ ਨਾ ਫੇਰ ਕਰ ਕਰ ਦੀ ਆ।
ਅੱਛਾ ਜੀ, ਠੀਕ ਆ ਜੀ, ਠੀਕ ਆ।
ਹਾਂਜੀ- ਹਾਂਜੀ, ਫੇਰ ਕਰਨੀ ਕੀ ਆ ਤੁਹਾਨੂੰ।
ਇਹ ਹੁਨ ਇੱਥੇ ਕੀ ਆਇਆ, ਓ ਵੀ ਓ ਆਈ ਪੀ ਕਾਰ ਨਾਉ, ਇਹ ਦੇਖੀ ਜਰਾ। ਲੱਡੂ ਇਹ ਦੇਖ- ਇਹ ਕੀ ਆਇਆ ਉੱਤੇ, ਵੀ ਓ ਆਈ ਪੀ ਕਾਰ ਨੌ। ਹੈ ਨੀ ਉਹ ਵੇਖਣਾ ਉੱਤੇ